ਸਸਤੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੂੰ, ਹੋਰ ਕੀ
ਬੜੀਆ-ਬੜੀਆ, ਤੁਸੀ ਦੱਸਿਓ ਕੀ ਹਾਲ-ਚਾਲ ਤੁਹਾਡੇ?
ਹੈਲੋ। ਦੇ
ਤੁਹਾਡੀ ਆਵਾਜ਼ ਬੜੀ ਗੱਟ-ਗਟ ਆਂਦੀ ਪਈ ਆ, ਮੈਨੂੰ ਲੱਗਦਾ ਤੁਹਾਡਾ ਟੀਵੀ ਚੱਲਦਾ ਪਿਆ।
ਟੀਵੀ ਵੀ ਚੱਲਦਾ ਪਿਆ, ਗੱਲਾ ਈ ਬੈਠਾ ਹੋਇਆ, ਪੁੱਤਰ ਜੀ।
ਉਹ ਇਹ ਗੱਲਾ ਬੈਠਾ ਹੋਇਆ ਏ, ਤੁਸੀਂ ਨਾ ਗੱਲ ਕਰੋ, ਫਿਰ ਅਸੀਂ ਫਿਰ ਕਦੀ ਕਰ ਲਿਆਂਗੇ।
ਨਹੀਂ ਉਹ ਮਸਤੀ-ਮਸਤੀ ਦਾ ਟਾਈਮ ਮਿਲਦੈ ਚਲੋ ਹੁਨ, ਤੁਹਾਡਾ ਕੌਲ ਆਇਆ, ਮੈਂਨੇ ਕਿਹਾ ਗੱਲ ਕਰ ਲੈਨੀ ਆ ਬੱਚ ਬੱਚਿਆਂ ਨੂੰ ਕੀ ਕਹਿਣਾ, ਹੋਰ ਸੁਣਾਓ, ਤੁਸੀਂ ਸੁਣਾਓ?
ਧੰਨਵਾਦ! ਤੁਹਾਡੀ, ਤੁਸੀਂ ਸਾਡਾ ਕੋਲ ਉਠਾ ਲਿਆ ਹੈ, ਤੁਸੀਂ ਕੋਲ ਨਹੀਂ ਉਠਾਦੇ ਲੋਗਾਂ ਦਾ।
ਹਾਂ, ਮੈਂ ਨੀ ਕੇਂਦੀ- ਮੈਂ, ਕੋਈ ਚੇ, ਚੇ ਦੇਖਕੇ, ਪਰੇਸ਼ਾਨ ਹੋ ਜਾਂਨੀ ਹਾਂ, ਮੁੜ ਫਾਲਤੂ ਦੀ ਗਲਾਂ ਕਰਨ ਦੇਨ ਬੱਚੇ, ਜੇ ਕੋਈ ਟਾਇਮ ਹੁੰਦਾ ਕੋਈ ਨੀ ਪੁੱਤਰ ਖਾਂਸੀ, ਐ ਖਾਸੀ ਖਾਂਸੀ ਵੀ ਪਈ ਏ, ਸਾਰਾ ਸੀਨਾ ਜੰਮਿਆ ਪਿਆਈ, ਮੇਰਾ ਤਾਂ। ਐ, ਬਲਗਮ ਜੰਮੀ ਪਈ ਏ, ਉਤੇੇ ਸਾਰੀ। ਬੜੇ ਪਰੇਸ਼ਾਨ ਆ, ਹੁਨੀ ਦਵਾਈ ਲੇਕੇ ਆਂਈ ਆ, ਡਾਕਟਰ ਤੋਂ।
ਅੱਛਾ। ਚੰਗਾ ਕੀਤਾ, ਉਹ ਤਾ, ਡੌਕਟਰ, ਡੌਕਟਰ ਦੀ ਦਵਾਈ ਸਹੀ ਰਹਿੰਦੀ ਐ।
ਹਾ, ਓਹੀ ਡਾਕਟਰਾਂ ਦੀ, ਸ ਬਣਾਣ ਦੇ ਕਰ ਦਿੰਦੇਨ ਸਾਰੇ, ਓ ਸਾਡੀ ਤਬੀਅਤ ਖਰਾ ਚਲਦੇ ਪਏ ਉਹਨੂੰ ਬੁਖਾਰ ਆਇਆ, ਪਈ ਏ ਨਾ ਵੀਕ੍ਸ ਤੇਜ਼ ਬੁਖਾਰ ਏ ਵਿਚਾਰੇ ਨੂੰ। ਉਹ
ਓਏ, ਹੋਏ ਉਹ ਤਾ ਬਾਰਿਸ਼ ਵਿੱਚ ਬਿੱਗ ਗਿਆ ਸੀ, ਇਸ-ਇਸ ਵਾਸਤੇ, ਉਸਨੂੰ ਬੁਖਾਰ ਆਗਿਆ।
ਹਾਂ, ਮੰਨਦਾ ਕਿਦੇ, ਓ ਕ੍ਰਿਕੇਟ ਤੇ, ਓਈ ਕ੍ਰਿਕੇਟ ਖੇਲਦਾ ਰਹਿੰਦਾ। ਹਾਜੀ
ਅੱਜ-ਕੱਲ ਦੇ ਬੱਚੇ ਮੰਨਦੇ ਹੀ ਨਹੀਂ ਏ, ਕੀ ਕਰੀਏ?
ਵੋ ਰਬ ਮਾਲਿਕ ਐ ਭਈਆ, ਉਹ ਬੁੱਧੀ ਦੇ ਦਵੇ ਭਈਆ। ਅਸੀ ਤਾਂ ਦੁਆ ਕਰ ਸਕਦੇ ਹਾਂ, ਬੱਚਿਆਂ
ਹਾਂ, ਦਵਾਈ ਦਿਲਾ ਸਕਦੇ ਓ, ਔਰ ਕੀ ਕਰ ਸਕਦੇ ਐਂ। ਕਰਨਾ ਤਾ ਉਹਨਾ ਨੇ, ਆਪਣਾ ਹੀ ਹੈ।
ਹਾਂ, ਮੌਸਮ ਬਦਲੀਆ ਨਾ ਸਾਰਿਆਂ ਦੀ ਤਬੀਅਤਾਂ ਖ਼ਰਾਬ ਹੋਰੀ ਸੀ ਕਿਸੇ ਨੂੰ ਜ਼ੁਕਾਮ, ਕਿਸੇ ਨੂੰ ਬੁਖਾਰ ਏ ਬਸ ਇਹੀ ਐ ਲੱਗਿਆ।
ਹਾਂਜੀ- ਹਾਂਜੀ, ਹਾਂਜੀ ਉਹ ਤਾਂ ਮੈਂ ਸਮਝਦੀ ਪਈ ਹਾਂ, ਪਰ ਕੀ ਕਰ ਸਕਦੇ ਹਾਂ ਅਸੀਂ ਕੁਛ ਨਹੀਂ ਕਰ ਸਕਦੇ ਅਸੀਂ, ਵਾਹਿਗੁਰੂ ਨਾਲ ਅਰਦਾਸ ਕਰਾਂਗੇ ਤੁਹਾਡੇ ਪੁੱਤਰ ਪੁੱਤਰ ਵਾਸਤੇ ਉਹ ਜਲਦੀ ਚੰਗਾ ਹੋ ਜਾਵੇ।
ਆਹੋ ਜਾਸੀ ਬਸ ਰੱਬ ਦਾ ਬਹਾਣਾ ਮੰਨਣਾ ਤੇ ਬਣਦਾ ਹੀ ਏ ਬਈਆ
ਕੋਈ ਨੀ, ਕੋਈ ਨੀ ਜੀ ਤਤੀ ਵਾਹ ਨਾ ਲੱਗਈ ਪਾਰ ਬ੍ਰਹਮਸਰਣਾਹੀ ਜਗ ਜਦ ਸਾਡੇ ਰਾਮ ਘਰ ਦੁੱਖ ਲੱਗੇ ਨਾ ਭਾਈ ਇਹ ਜਪਦੇ ਰਹੋ ਬਸ ਕਾਮ ਹੋ ਜਾਣੇ ਸਾਰੇ।
ਬਸ ਕੀ-ਕੀ ਕਰ ਰਹੇ ਅਜ ਕੱਲ- ਬੱਚੇ
ਮੈਂ ਤ ਤੁਹਾਨੂੰ ਪਤਾ ਹੀ ਹੈ ਮੈਂ ਸੁਬੇ ਸੀ ਸ਼ਾਮ ਤੱਕ ਤਾਂ ਆਪਣੇ ਕੰਮ ਵਿੱਚ ਹੀ ਰਹਿੰਦੀ ਹਾਂ
ਤੂੰ ਇੱਧਰ ਕਿੱਧਰ ਆ ਗਈ ਆ ਪੁੱਤਰ, ਹੈਂ? ਟੋਨਸਿਲ ਹੋ ਰਿਹਾ, ਹੁਣ ਉਸ ਤੇਜ ਬੁਖਾਰ ਹੈ ਇਧਰ ਤੇਜ਼ ਬੁਖਾਰ ਓ ਸਮੀਰ ਨੂੰ ਵੀਖਾ ਦਿੰਦਾ ਨਾ ਪੁੱਤਰ ਅ।
ਸਮੀਰ ਨੂੰ ਨੀ ਦਿਖਾਏ ਇਨਾਂ ਨੇ?
ਮੈਂ ਬੁਖਾਰ ਚੱਕ ਕਰ ਆ ਗਿਆ ਜ ਗੱਲਾਂ ਨਾ ਵਿਖਾਇਆ, ਮੈਨੂੰ ਢੋਣਸੱਲ ਵੀ ਹੋਏ ਪਏ ਨੇ।
ਕੇਦਿ ਖਾਦਾ ਨਾ ਓ ਉਡ ਉਸਦੀ ਵੀ ਦਵਾਈ ਡਾਲ ਦੇਦਾ।
ਉਹ ਸਮੀਰ ਈ ਲਿੱਖਣ ਲਗਿਆ। ਇਸ ਤੋਂ ਵੱਧ ਹੋਰ ਕੀ ਕਰਾ।
ਓਏ ਵਾਹਿਗੁਰੂ, ਚਲੋ ਕੋਈ ਨੀ ਕੱਲ ਸੁਬੇ ਫਿਰ ਸੇ ਦਿਖਾ ਲੇਗਾ। ਕੱਲ ਸੁਬੇ ਫਿਰ ਦਿਖਾਵ ਦਿਖਾਇਆ ਵੀ, ਇਹਨੂੰ ਕਾਕੋ ਕੱਲ ਸੁਬੇ ਨੇ ਫਿਰ ਦਿਖਾਇਆ ਵੀ
ਤੁਸੀ ਸੁਣਾਓ, ਤੁਹਾਡੀ ਤਬੀਅਤ ਠੀਕ ਐ?
ਹਾਂਜੀ ਠੀਕ ਹੈ, ਵਾਹਿਗੁਰੂ ਦੀ ਕਿਰਪਾ ਹੈ, ਪੈਰ ਵਿੱਚ ਥੋੜਾ ਦਰਦ ਹੈ
ਹੇ ਪੈਰ ਹੇ ਪੈਰ ਦਰਜ ਦਬ
ਕਭੀ ਕ ਕਦੀ- ਕਦੀ, ਕਦੀ- ਕਦੀ ਹੁੰਦਾ, ਕਦੀ- ਕਦੀ ਐਸੇ ਤਾਂ ਬਹੁਤ ਵਾਹਿਗੁਰੂ ਦੀ ਕਿਰਪਾ ਪਾਏ ਠੀਕ ਹੈ
ਜਿਆਦਾ ਖੇਚਲ ਨਾ ਕੀਤੀ ਕਰਨਾ ਪੁੱਤਰ ਅ ਖੇਚਲ ਕਰਨ ਨਾਲ ਵੀ ਹੋ ਜਾਂਦਾ ਨਾ ਮੁੜ
ਤਾਂ ਹੁੰਦਾ ਹੈ
ਉਹ ਖੇਚਲ ਨਾਲ ਹੋ ਜਾਂਦਾ ਮੁੜ, ਖੇਚਲ ਕਿਉਂ ਕਰਨੀ ਆ ਮੁੜ ਆਪਣਾ ਬੈਗ ਇਧਰ ਰਖ ਕੰਮ ਆਪਣਾ ਬੈਠੀ ਰਾਂ ਕੇ, ਮੰਮੀ ਨੂੰ ਕਹਿ ਦਿੱਤਾ ਕਰ ਸਮਾਨ ਦੇ ਦਿਆਇਆ ਕਰੇ ਉੱਤੇ।
ਨਾ ਨਾ ਨਾ, ਮੈਂ ਮੰਮੀ ਨੂੰ ਪਰੇਸ਼ਾਨ ਨੀ ਕਰਦੀ।
ਪਛਤਾਨ ਕੀ ਬਹੁ ਬਹੁਤ। ਹੁਣ ਤੇਰੇ ਪੈਧਰ ਤ ਵੀ ਤਾਂ ਮਾਂ ਪਰੇਸ਼ਾਨ ਹੋ ਸੀ ਬੜ
ਹਾਂ ਕੋਈ ਨੀ ਹੋ ਜਾਏਗਾ, ਧੀਰੇ- ਧੀਰੇ ਠੀਕ ਹੋ ਜਾਵੇਗਾ ਤੁਸੀਂ ਮੇਰੇ ਨਾਲ ਨਾ ਬਾਜ਼ਾਰ ਚਲਿਓ। ਮੈਨੂੰ ਬਹੁਤ ਸਾਰੇ ਕੱਪੜੇ ਲੇਣੇ ਹੈ ਮੈਨੂੰ ਚੱਪਲ ਲੈਣੀ ਹੈ, ਤੁਸੀ ਚੱਲਦੇ ਹੀ ਨਹੀ ਮੇਰੇ ਨਾਲ।
ਮ ਬੁਤ ਟੇਮ ਹੀ ਨੀ ਨਿਕਲਦਾ ਵੀ।
ਕਦੋਂ ਚਲੋਗੇ ਮੈਨੂੰ ਦੱਸਦੋ ਅੱਜ ਤੁਸੀਂ ਮੈਨੂੰ ਦੱਸ ਹੀ ਦੋ ਤੁਸੀਂ ਕਦੋਂ ਚਲੋਗੇ
ਸੰਡੇ ਵੀ ਜਾਈਦਾ ਹੈ ਮੁੜ
ਸੰਡੇ ਤਾਂ ਬਹੁਤ ਦੂਰ ਹੈ ਜੀ, ਸੰਡੇ ਤੱਕ ਮੈਨੂੰ ਇੰਤਜ਼ਾਰ ਨਹੀਂ ਕਰਨਾ ਮੈਨੂੰ
ਚੱਲ ਮੋੜ ਦਿਨ, ਜਦੋਂ ਤੂੰ ਕਹੇਗੀ ਨ ਪ ਸੀ ਤਾਂ ਭ ਕੱਲ ਚਾਲੂ ਸ ਕੱਲ ਵ ਜਾ ਇਹ ਤਬੀਅਤ ਠੀਕ ਹੋ ਜਾਵੇ ਨਾ ਥੋੜੀ।
ਹਾਂ, ਹਾਂ, ਹਾਂ, ਹਾਂ।
ਮਾਂ ਪੁੱਤ ਦੀ ਵੀ ਤਬੀਅਤ ਠੀਕ ਹੋ ਜਾਵੇ, ਅਭੀ ਚੱਲ ਲਟਕਿਆ ਵੀ ਐਸਾ ਵੀ
ਕੋਈ ਨੀ ਚਲੋ ਪਹਿਲੇ ਇਹਨੂੰ ਠੀਕ ਹੋਣ ਦੋ ਕੋਈ ਨੀ ਪਹਿਲੇ ਇਹਨੂੰ ਠੀਕ ਹੋਣ ਦੋ ਫਿਰ ਅਸੀਂ ਚਲਾਗੇ। ਤੁਆਡੀ ਭੈਣ ਦਾ ਫੋਨ ਫੋਨ ਵੀ ਆਇਆ ਸੀ, ਉਹ ਵੀ ਉਹ ਸੀਮਾ ਸੀਮਾ ਬਹਿਣ ਦਾ ਫੋਨ ਆਇਆ ਸੀ। ਉਹ ਕਹਿੰਦੀ ਤੂੰ ਮੇਰੇ ਘਰ ਮੈਨੂੰ ਮਿਲਣਾ, ਮਿਲਣ ਆ ਜਾ ਮੈਂ ਕਿੱਥੇ -ਕਿੱਥੇ ਜਾਵਾਂ ਜੀ ਬਤਾਓ ਮੈਨੂੰ, ਤੁਸੀਂ ਬਤਾਓ ਮੈਂ ਕਿੱਥੇ-ਕਿੱਥੇ ਜਾਵਾਂ।
ਜਦੋ ਮੈਂ ਕਿਹਾ ਏ ਵੀ ਛੰਨਛੰਨ ਵਾ ਚਲੀ ਜਾ ਐਤਵਾਰ ਆ ਜਾ ਵੀ ਤਾਂ ਮਨੂੰ ਕੋਲ ਰਾਤ ਰਹਿ ਪਵ ਉਹਨੂੰ ਮੈਂ ਸਾਰਾਸੀ ਡਿਸੀਜਨ ਸਮਝਾ ਦੇਵੀ ਤੇ ਕੁਛ ਸਮਝ ਲਵੀ ਅੱਗੇ ਵੱਧਨ ਕਰਨ ਬੇਠੇ ਕਿਸੇ ਕੋਲ ਜਾਣਾ ਹੀ ਪੈਂਦੇ ਨਾ ਪਰ ਤੂੰ ਸੁਣ ਦੀ ਕਿ ਦੇ ਐੱ ਬੇਕਾਰ ਕੀਤਾ, ਐਤਵਾਰ ਵੀ ਬੇਕਾਰ ਕਰ ਦਿੱਤਾ
ਐਤਵਾਰ ਤਾਂ, ਐਤਵਾਰ ਤੁਹਾਡੀ ਗੱਲ, ਐਤਵਾਰ ਤਾਂ ਤੁਹਾਡੀ ਤਬੀਅਤ ਬਹੁਤ ਹੀ ਖਰਾਬ ਸੀ, ਮੈਂ ਕਿੱਥੇ ਜਾਵਾਂ ਚਾਚੀ ਦੇ ਘਰ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਸੀ ਮੈਂ ਕਿੱਥੇ- ਕਿੱਥੇ ਜਾਵਾਂ
ਪਰ ਮੈਂ ਕਰ ਲੈਂਦੀ ਤੂੰ ਤਾਂ ਘੁੰਮ ਆਉਂਦੀ ਨਾ ਤੇ ਤਾਂ
ਚੱਲੇ ਕੋਈ ਨੀ, ਸਾਤ ਚ ਚਾਰ ਸਾਤ ਚੱਲਾਂਗੇ ਸਾਥ ਚੱਲਾਂਗੇ, ਕੋਈ ਨੀ-ਕੋਈ ਨੀ, ਅਸੀਂ ਥੋਡਾ ਤੁਹਾਡਾ ਇੰਤਜ਼ਾਰ ਕਰਾਂਗੇ। ਪਰ ਚੱਲਾਂਗੇ ਸਾਥ ਹੀ।
ਇਹ ਨਾਲ ਚੱਲਣ ਦੇ ਚੱਕਰ ਚ, ਪੁਤਾ ਤੂੰ ਵੀ ਆ ਜਾਣਾ।
ਕੋਈ ਨੀ ਕੋਈ ਨੀ ਯਾਰ ਸਭ ਸਈ ਹੋ ਜਾਂਦਾ। ਮੈਂ ਆਪਣੀ ਬਹਿਣ ਨੂੰ ਵੀ ਆਖਿਆ ਦਿਬਿਆਂ ਨੂੰ ਆਖਿਆ ਗੁੰਨੂ ਨੂੰ। ਕਿ ਤੂੰ ਮੇਰੇ ਨਾਲ ਚੱਲ ਕਿੱਥੇ, ਉਹ- ਉਹ ਚਲੀ ਈ ਨੀ। ਉਹ ਆਪਣੀ ਬੂਆ ਨੂੰ ਨਾਲ ਲੈ ਕੇ ਬਾਜ਼ਾਰ ਗੁੰਮ ਪਈ, ਅਰੇ ਬਈ ਤੂੰ ਤ ਤੁਸੀ ਆਖਿਆ ਸੀ ਮੈਨੂੰ। ਤੂ ਬੂਆ ਨੂੰ ਲੇ ਗਈ, ਅਬ ਕੀ ਕਰੀਏ ਚਲੀਏ। ਓ ਕੇਂਦੀ ਅਗਲੇ ਹਫ਼ ਤੇ ਚਲਾਂਗੇ, ਕੀ ਕਰੀਏ ਚੱਲ ਬਾਈ ਠੀਕ ਐ, ਜੈਸੇ ਤਾਨੂੰ ਤੈਨੂੰ ਠੀਕ ਲੱਗੇ।
ਹਾਂ ਜਿਵੇਂ ਠੀਕ ਐ, ਸਾਰਿਆਂ ਦਾ ਆਪਣਾ-ਆਪਣਾ ਸ਼ਡਿਊਲ ਹੁੰਦਾ ਗਾ।
ਸਾਰਿਆਂ ਦਾ, ਉਹੀ ਮੈਨੂੰ ਆਖਦੀ ਸੀ ਅਸੀਂ ਚਲਾਂਗੇ, ਉਹਨੇ ਪਲੈਨ ਈ ਚੇਂਜ ਕਰ ਦਿੱਤਾ।
ਨਵੇਂ ਪਲੈਨ ਬਣਾਂਦੇ ਆਪੇ, ਬ ਆਪੇ ਕੈਂਸਲ ਕਰ ਦਿੰਦੇ ਨੇ ਬਸ।
ਹਾਂ ਇਸ ਲਈ ਮੈਂ ਚਾਂਹਦੀ ਹਾਂ, ਮੈਂ ਤੁਹਾਡੇ ਨਾਲ ਹੀ ਪਲੈਨ ਬਣਾਵਾਂ, ਤੁਸੀਂ ਕੈਂਸਲ ਨੀ ਕਰਦੇ।
ਨਹੀਂ-ਨਹੀਂ ਮੈਂ ਤੁਹਾਨੂੰ ਲੈ ਜਾਵਾਂਗੀ, ਮੋਚੀ ਚਪਲ ਹੀ ਲੈਣੀ ਐ ਪੁੱਤਰ।
ਹਾਂ ਚੱਪਲ ਲੈਣੀ ਮੈਨੂੰ, ਮੈਨੂੰ ਕੱਪੜੇ ਲੈਣੇ। ਮੈਨੂੰ ਚੰਗਾ-ਚੰਗਾ ਟੌਪ ਲੈਣਾ, ਮੈਨੂੰ ਪਜਾਮਾ ਲੈਣਾ, ਮੈਨੂੰ ਪਜਾਮਾ ਐਸਾ ਲੈਣਾ ਜੈਸ ਜਿਸੇ ਕਿ ਉਹ ਮੈਂ ਘਰ ਵੀ ਪਹਿਨਾ, ਬਾਹਰ ਵੀ ਪਹਿਨਾ। ਮੈਂ ਲੇ ਕੇ ਆਈ ਤਿੰਨ ਪਜਾਮੇ ਤੁਹਾਡੇ ਨਾਲ, ਉਹ ਤਿੰਨੋ ਮੈਨੂੰ ਲੱਗਦੇ ਛੋਟੇ ਹੋ ਗਏ। ਅਸੀ ਅਸੀ ਤਾਂ ਮੈਨੇ ਪਹਿਣੇ ਹੀ ਨਈ। ਪੈਲਾ ਹੀ ਛੋਟੇ ਹੋ ਗਏ, ਪਹਿਣੇ ਹੀ ਨਈ ਜਾਂਦੇ। ਟਾਈਟ ਲੱਗਦੇ ਪਏ ਮੈਨੂੰ, ਬਤਾਓ ਦੱਸੋ ਮੈਨੂੰ ਕੀ ਕਰਾਂ ਮੈਂ।
ਡਰਾਇਗ ਰੂਮ ਚੈੱਕ ਕਰਕੇ ਲਿਆਂਦੀ ਨਾ ਮੁੜ।
ਟਰਾਇਲ ਰੂਮ ਹੀ ਨੀ ਥਾ ਉੱਥੇ ਤਾਂ, ਕੀ ਕਰੀਏ ਸ ਤੇ ਤਭੀ ਮੈਂ ਤੁਹਾਨੂੰ ਕਹਿਣਾ, ਮੈਂ ਇਹਨੂੰ ਮੋਲ ਨਾਲ ਲੈਣਾ, ਮੋਲ ਦੇ ਵਿੱਚ ਮੈਂ ਟਰਾਈ ਕਰ ਸਕਦੀ ਆਂ। ਐਸੇ ਕਿਥੇ ਟਰਾਈ ਕਰਾਂ ਮੈਂ। ਘਰ ਪੇ ਆ ਕੇ ਦੁਬਾਰਾ ਵਾਪਿਸ ਕਰਨਾ, ਕੋਈ ਲੈਂਦਾ ਈ ਨੀ।
ਹੋਰ ਸੁਣਾ ਤੂੰ, ਹੋਰ ਕੀ ਮਜ਼ੇ ਕਰੇਂਦੀ ਪਈ ਏ, ਉਹ ਰੇਸ਼ਵ ਦਾ ਫੋਨ ਆਇਆ ਈ। ਕਿ ਨਹੀਂ ਆਇਆ।
ਰਿਸ਼ਬ ਦਾ ਮੈਸੇਜ ਈ ਨੀ ਆਇਆ ਹੁਣ ਤੱਕ ਨੀ ਆਇਆ, ਪਤਾ ਨੀ ਕੀ ਚਾਨਾ ਏ ਮੈਂਨੂੰ ਸੇ ਬੋ?
ਮੈਨੂੰ ਕਮਲਾ ਹੀ ਲੱਗਦਾ ਸੀ, ਇਹ ਪੁੱਤਰ।
ਮੈਨੂੰ ਵੀ ਕਮਲਾ ਹੀ ਲੱਗਦਾ ਪਿਆ, ਪਤਾ ਨੀ ਪੈਸੇ ਵੀ ਦੇਗਾ ਨਈ ਦੇਵੇਗਾ।
ਕੰਮ ਕਰਨ ਦੇ ਤਰੀਕੇ ਕੋਈ ਇਹ ਨੀ, ਬੇਕਾਰ ਟੈਮ ਖ਼ਰਾਬ ਕਰਨੇ ਦੇ ਨਾਲ ਜੋੜ
ਸੱਚੀ, ਸੱਚੀ, ਸੱਚੀ ਕੀ ਕਰੀਏ?
ਕਹਿੰਦਾ ਕੋਈ ਗੱਲ ਹੈਗੀ ਓਹ ਲੈ। ਆਪਣੇ ਸੀ ਸਾਨੂੰ ਕ ਮੇ ਲਾ ਬਣਾ ਦੇ।
ਹਾਂਜੀ ਪਤਾ ਹੀ ਐ, ਅਸੀਂ ਕੀ ਕਰੀਏ, ਅਸੀਂ ਕੁਛ ਨਹੀਂ ਕਰ ਸਕਦੇ।
ਗੁਰੂ ਮਹਾਰਾਜ ਬੈਠੇ ਨਫ਼ ਕਰਸ ਨਾ ਹੈ, ਨਾ ਕਰਣ ਕਰਾਵਣਾ ਤੂੰ ਆਪ ਮਨੁੱਖਿਆ ਤੂੰ ਸੁਣਾ ਹੀ ਆਪ
ਕੁਝ ਉਨਾਂ ਦੇ ਹੱਥ ਚ, ਸਾਡੇ ਕੁਛ ਵੀ ਹਾਥ ਇਚ ਨਹੀ ਐ।
ਲੋਕਾਂ ਨੂੰ ਕਰਨ ਸਉਣਾ ਲੱ ਹੀ ਆ ਵਾ
ਤੁਹਾਡੀ ਆਵਾਜ਼ ਥੋੜ੍ਹੀ ਕਮ-ਕਮ ਆ ਰਹੀ ਐ, ਥੋੜਾ ਉੱਠ ਕੇ ਬੋਲੋ, ਸਹੀ ਸੇ ਬੋਲੋ। ਉੱਠ ਕੇ ਬੈਠੋ, ਫਿਰ ਸੰਗ ਢੰਗ ਸੇ ਬਾਤ ਕਰੋ।
ਪਹਿਲੇ ਮੇਰੀ ਤਬੀਅਤ ਠੀਕ ਨਹੀਂ ਨਾ, ਮੈਂ ਲੇਟੇ-ਲੇਟੇ ਗੱਲ
ਨਾ ਤੁਸੀ ਲੇਟੋ ਨਾ, ਤੁਸੀ ਲੇਟੇ-ਲੇਟੇ ਗੱਲ ਨਾ ਕਰਾ ਕਰੋ। ਮੈਨੂੰ ਤੁਨੇ ਨਾਲ ਜਸਟ ਬਾਤ ਕਰਨੀ ਐ, ਢੰਗ ਕੀ ਢੰਗ ਕੀ ਬਾਤ ਕਰਨੀ ਐ, ਤੁਸੀਂ ਮੈਨੂੰ ਨਾ ਤੁਸੀਂ ਸ਼ਾਂਤ ਕਰ ਦਿੰਦੇ ਹੋ, ਤੁਹਾਡੇ ਨਾਲ ਬਾਤ ਕਰਕੇ ਮੈਨੂੰ ਲੱਗਦਾ ਅਰੇ ਵਾਹ, ਮੈਨੂੰ ਤੋ ਬਹੁਤ ਅੱ ਅੱਛਾ ਲੱਗਦਾ ਐ। ਸੱਚੀ ਸੱਚ
ਇਹ ਐਥੇ ਬੈਠੇ ਬਾਈ ਮਾਂ ਨੂੰ ਵਡਾਈ ਦਿੰਦੀ ਰਹਿੰਦੀ ਹੈ, ਤੂੰ ਬਸ ਹੋਰ ਕੀ ਕਰਨਾ ਐ, ਮੇਰੇ ਆਲੇ ਮੇਰੇ ਵਿੱਚ ਤਾਂ ਇਹੀ ਜਿਹੀ ਕੋਈ ਗੱਲ ਹੀ ਕੋਈ ਨੀ ਪੁੱਤਰ, ਮੈਂ
ਸਾਰੀ ਗੱਲਾਂ ਨੇ ਤੁਹਾਡੇ ਤੋਂ, ਤੁਸੀਂ ਤਾਂ ਅੱਛੇ ਬਹੁਤ ਅੱ ਤੁਸੀਂ ਲੇਖਕ ਹੋ, ਤੁਸੀਂ ਤਾਂ ਕਵੀ ਹੋ, ਤੁਸੀਂ ਅੱਛਾ ਖਾਣਾ ਬਣਾਂ ਦੇ ਹੋ, ਤੁਸੀਂ ਸਭ ਦਾ ਇਤਨਾ ਖਿਆਲ ਰੱਖਦੇ ਹੋ। ਤੁਸੀਂ ਦੁਕਾਨ ਤੇੇ ਵੀ ਬਹਿ ਜਾਂਦੇ ਹੋ, ਤੁਸੀਂ ਸਭ ਦਾ ਖਿਆਲ ਰੱਖਦੇ ਹੋ, ਤੁਸੀਂ ਬਹੁਤ ਚੰਗੇ ਹੋ, ਤੁਸੀਂ ਬਹੁਤ ਚੰਗੇ ਹੋ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ।
ਅਰੇ ਪੁੱਤਰਰੇ ਤਾਂ ਤੁਡੀ ਵੜਾਈ ਹੈ ਮਾਂ ਤਾਂ ਮਾਂ ਹੀ ਹੁੰਦੀ ਇਹਨਾ ਮੁੜ
ਅਰੇ ਕੋਈ ਨੀ ਸਾਡੀ ਮਾਂ ਬਹੁਤ ਅੱਛੀ ਏ ਵਾਹਿੂ ਤਾਂ ਬਹੁਤ ਬਹੁਤ ਸ਼ੁ ਕਰ ਬ
ਮੇਰੀ ਧੀ ਵੀ ਬਹੁ ਚਗਗੀਈ ਦਰੀ ਸਾਥ ਨਹੀਂ ਜਾਂਦਾ ਹੋਰ ਸਰੀਰਾਂ ਤ ਪਰੇਸ਼ਾਨ ਹੁੰਦੇ ਹੋ
ਹਾਂਜੀ ਹਾਂਜੀ ਥੋੜਾ ਟਾਈਮ ਔਰ ਰਹਿ ਗਏ ਅਸੀਂ ਥੋੜ੍ਹੀ ਬਹੁਤ ਗੱਲ ਔਰ ਬਾਤ ਔਰ ਕਰਾਂਗੇ ਫਿਰ ਅਸੀਂ ਸੋਣ ਚਲੇ ਜਾਵਾਂਗੇ
ਗੱਲ ਨ ਕੋਈ ਗੱਲ ਨੀ
ਥੋੜੀ ਜਿਹੀਤ ਹਾਂ ਥੋੜ੍ਹੀ ਗਲ ਗਲ ਬਾਤਾਂ ਕਰਾਂਗੇ ਫੇਰ ਅਸੀਂ ਸੋਨ ਚਲੇ ਜਾਏਗੇ ਕੱਲ ਸਭ ਅੇ ਫਿਰ ਵਹੀ ਸ਼ੁਰੂ ਜੋ ਪਹਿਲੇ ਵੇਲੇ ਚੱਲਦਾ ਰੋਜ਼ ਚੱਲਦਾ ਹੈ ਕੀ ਕਰੀਏ ਬਾਰਿਸ਼ ਗਰਮੀ ਬਾਰਿਸ਼ ਗਰਮੀ ਇਹਹੀ ਹੁੰਦਾ ਪਿਆ ਹੈ। ਤਾਂ ਬਾਰਿਸ਼ ਪੜਦੀ ਹੈ ਫਿਰ ਗਰਮੀ ਹੋ ਜਾਂਦੀ ਹੈ ਹਾਂ ਬਹੁਤ ਬਾਰਿਸ਼ ਹੈ। ਗਰਮੀ ਹੋ ਜਾਂਦੀ ਹੈ ਉਸਕੇ ਬਾਅਦ ਬਾਰਿਸ਼ ਦੇ ਬਾਅਦ ਧੂਪ ਨਿਕਲ ਜਾਂਦੀ ਹੈ ਇ ਤੇਜ਼ ਧੂਪ ਚਲਦੀ ਹੈ ਵਾਹਿਗੁਰੂ ਬੜਾ ਗਰਮੀ ਲੱਗਦੀ ਹੈ ਮੈਨੂੰ ਫੇਰ ਤਾਂ
ਬਾਰਸ ਭਾਈਏ ਬਹੁ ਬਾਰਸ ਮੋ ਵੱਜਦੇ ਸਕੂਲ ਦੁਕਾਨ ਦ ਆਉਂਦੇ ਆਉਂ ਬਾਰਸ਼ ਕਰੇ ਪਾਣੀ ਭਰ ਗਿਆ ਗਲੀਆਂ ਵਿੱਚ ਤੇ ਤੇਰੇ ਬਾਪੇ ਨੇ ਕਿਹਾ ਥੀ ਬੈ ਜਾ ਤਾਂੱਕੇ ਫੋਨ ਹੁਣ ਆ ਗਈ ਹੈ ਤਾਂ ਚਚਾ ਮੁੂੰਹ ਬੰਦ ਰ ਕੇ ਬੈਠੀ ਰਹੀ ਠੀਕ ਹੈ ਇਹ ਗੱਲੇ ਰੋਟੀ ਖਾਧ ਹੈ। ਮੇਰੀ ਰੋਟੀ ਖਾ ਦੇਈ
ਮੈਂ ਤਾਂ ਖੁਦ ਹੀ ਇੱਕ ਗਸਾ ਖਾਇਆ ਮੈਂ ਤਾਂ ਆਮ ਨ ਖਾ ਲਈ ਹੈ। ਮੈਨੇ ਸੈਂਡਵਿਚ ਬਣਾਈ ਸੀ ਫਿਰ ਸੈਂਡਵਿਚ ਖਾ ਲਈਏ
ਹਾਂ ਮੇਰੀ ਬਾਦਲ ਦੇ ਵਿੱਚ ਤਾਂਏ ਦੱਸ ਨਹੀਂ ਵੀ ਇੱਕੋ ਖਾਧਾ ਉਹ ਕਹਿੰਦੇ ਮੈਨੂੰ ਭੁੱਖ ਨਹੀਂ ਲੱਗਦੀ ਵੀ ਮਾਂ
ਬੁਖਾਰ ਨਾ ਬੁਖਾਰ ਕੱਲ ਤੱਕ ਸਹੀ ਹੋ ਜਾਏਗਾ ਅੱਛਾ ਕੱਲ ਤੱਕ ਤਾਂ ਵੈ ਉਹ ਬੱਲਾ ਚੰਗਾ ਹੋ ਜਾਣਗਾ ਤੁਸੀਂ ਚਿੰਤਾ ਨਾ ਕਰੋ ਵਾਹਿਗੁਰੂ ਜੀ ਸਭ ਚੰਗਾ ਕਰਨ ਵਾਲੇ ਨੇ
ਸ਼ੁਕਰ ਮਾਲਕ ਦਾ
ਹਾਂ ਚਲੋ ਜੀ ਅਸੀਂ ਹ ਸੋਨ ਚੱਲੇ ਹਾਂ ਓਕੇ ਕੱਲ ਸਵੇਰੇ ਬਾਤ ਕਰਾਂਗੇ ਤੁਹਾਡੇ ਨਾਲ ਤੁਸੀਂ ਤੁਸੀਂ ਆਪਣਾ ਧਿਆਨ ਰੱਖਿਓ ਦਵਾਈ ਖਾ ਲਿਓ ਓਕੇ
ਠੀਕ ਹੈ ਜੀ ਠੀਕ ਹੈ???? ਬਸ